ਸਸ ਰੀ ਕਾਲ ਜੀ।
ਕੀ ਹਾਲ ਏ?
ਵਧੀਆ ਜੀ ਵਧੀਆ, ਤੁਸੀਂ ਦੱਸੋ
ਵਧੀਆ ਜੀ ਵਧੀਆ, ਹੋਰ ਕੀ ਕਰਦੇ ਪਏ ਮਹਾਰਾਜ।
ਬਸ ਬੈਠੇ ਆ ਜੀ। ਹੋਰ ਤੁਸੀਂ ਦੱਸੋ, ਕੀ ਕਰ ਰਹੇ ਹੋ?
ਮੈਂ ਬਸ ਬੈਠਾ ਸੀ, ਰੋਟੀ ਖਾਣ ਲੱਗਾ, ਆਲੂ ਆਲੀ ਰੋਟੀਆਂ ਬਣਾਈ ਮੰਮੀ ਨੇ ਅੱਜ।
ਅੱਛਾ। ਵਾਹ ਜੀ ਵਾਹ, ਹੋਰ ਸਾਨੂੰ ਵੀ ਕਦੀ ਖਵਾਓ।
ਆ ਜਾਓ, ਕਦੋਂ ਆਉਣਾ ਏ?
ਹਾਂ, ਦੇਖਣੇ ਆ ਕੋਈ ਨੀ, ਤੁਸੀਂ ਆਓ ਕਦੀ ਕਾਰ?
ਹਾਂ ਕੋਈ ਨੀ, ਲਾਵਾਂਗੇ ਚੱਕ ਟੈਮ ਮਿਲੇਗਾ ਤੇ ਲਾਵਾਂਗੇ ਜ਼ਰੂਰ।
ਆਣ ਤੋਂ ਪਹਿਲੇ ਫੋਨ ਕਰ ਦੇਣਾ, ਕੀ ਖਾਓਗੇ?
ਕੋਈ ਗੱਲ ਨੀ, ਜ਼ਰੂਰ।
ਕੀ ਖਾਓਗੇ? ਉਹ ਬਣਾ ਲਾਂਗੇ ਅਸੀਂ।
ਹਾਂ, ਸ਼ੌਕੀਨ ਤੇ ਹੈਗੇ ਆ ਅਸੀ ਖਾਣ ਪੀਣ ਦੇ ਫਿਲਹਾਲ ਅੱਜ ਕੱਲ ਚੱਲਦਾ ਪਿਆ ਏ ਸਰਦੀਆਂ ਦਾ ਮਾਹੌਲ ਹੁੰਦਾ ਨਾ, ਥੋੜਾ ਬੰਦਾ ਸਬਜ਼ੀਆਂ ਜ਼ਿਆਦਾ ਟੇਸਟ ਲੱਗਦੀ।
ਹਾਂ।
ਗਰਮੀਆਂ ਚ ਕੋਈ ਖਾਣ ਦਾ ਮਨ ਨਹੀਂ ਕਰਦਾ।
ਹਾਂ-ਹਾਂ-ਹਾਂ।
ਭੁੱਖ ਲੱਗਦੀ ਵੀ ਏ, ਨਹੀਂ ਵੀ ਲੱਗਦੀ, ਬੰਦਾ ਪਾਣੀ ਨਾਲ ਵੀ ਕ
ਠੰਡਾ ਪਾਣੀ ਮਿਲਣਾ ਚਾਈਦਾ ਬਸ। ਹਾਂ, ਰਾਵਾਹ ਈ ਛਬੀਲ ਲੱਗੀ ਹੁੰਦੀ ਏ, ਛਬੀਲ ਪੀ ਵੀ ਜਾਓ, ਮਜ਼ੇ ਲਈ ਜਾਓ।
ਘਰੋਂ ਬਾਹਰ ਨਿਕਲਦਾ ਈ ਨੀ ਬੰਦਾ, ਏਡੀ ਗਰਮੀ ਚ ਕਿ ਤੇ ਸਬੀਲਾਂ ਦੇ ਚੱਕਰ ਏ, ਬੰਦਾ ਦਸ ਰੁਪਏ ਦਾ ਪੈਕੇਟ ਲੇਆ ਕੇ, ਆਪ ਈ ਕਰ ਲੈਂਦਾ ਵੇ।
ਹਾਂ ਏਹ ਵੀ ਹੈ, ਉਹ ਕਾਰ ਰੂਬਜ਼ੇ ਦੀ ਬੋਤਲ ਲੈਓ ਨਾ, ਰੂਬਜ਼ਾ ਆਉਂਦਾ ਬਾਜ਼ਾਰ।
ਹੂੰ ਪਰ ਨ ਸ਼ਬੀਲਾ ਫਿਰ ਉਹੀ ਪੀਂਦੇ ਨੇ, ਜਿਹੜੇ ਸਫ਼ਰਾਂ ਤੇ ਆਉਦੇ ਨੇ।
ਹਾਂ-ਹਾਂ-ਹਾਂ। ਅਪਣਾ ਗੱਡੀ ਤੇ ਗਏ ਹੁੰਦੇ ਨੇ, ਰਾਹ ਚ ਲੱਗੀ ਹੁੰਦੇ ਤੇ ਰੋਕ ਕੇ ਪੀ ਲੈਂਦੇ ਨੇ।
ਉਹ ਫਿਰ ਉਹਨਾਂ ਵਾਸਤੇ ਬਣੀ ਹੋਈ ਹੈ ਉਹ ਚੀਜ਼।
ਹਾਂ।
ਸਾਡੇ ਵਰਗਾ ਬੰਦਾ ਜਾਏਗਾ, ਬਿਨਾਂ ਗੱਲੋਂ
ਹਾਂ-ਹਾਂ, ਬਿਨਾਂ ਗੱਲੋਂ ਤੇ ਹਾਂ, ਕਾਰ ਦੇ ਨੇੜੇ ਤੇੜੇ ਹੀ ਹੋਏ, ਫੇਰ ਤੇ ਗੱਲ ਵੀ ਹੈਗੀ ਹੈ।
ਉਹ ਤੇ ਗੱਲ ਅਲਗ ਹੈ ਮਹੱਲੇ ਵਾਲੇ ਚ, ਹੋਰ ਸੁਣਾਓ ਤੁਸੀਂ?
ਬਸ ਵਧੀਆ, ਬੈਠੇ ਆ ਜੀ।
ਹੋਰ ਕੰਮ ਕੁਮ ਸਈ ਚੱਲਦਾ ਪੇਆ ਏ।
ਬਸ ਸਭ ਵਧੀਆ ਜੀ, ਅਜੇ ਤੇ ਵੈਸੇ ਥੋੜਾ ਬਹੁਤਾ ਮੰਨਦਾ ਈ ਚੱਲ ਰਿਆ।
ਅੱਛਾ, ਕੋਈ ਪ੍ਰੋਗਰਾਮ?
ਪ੍ਰੋਗਰਾਮ ਹੈਗੇ ਨੇ, ਨ ਅਗੇ ਹੈਗੇ ਨਾ, ਐਤਵਾਰ ਤੋਂ ਬਾਅਦ ਹੈਗਾ ਏ ਪ੍ਰੋਗਰਾਮ।
ਚਲੋ ਵਧੀਆ ਏ, ਏਹ ਮਹੀਨੇ, ਮੀਨੇ ਦੇ ਪ੍ਰੋਗਰਾਮ।
ਹਾਂ।
ਏਹ ਮਹੀਨੇ ਕਿਸੇ ਦਾ ਵੀ ਪ੍ਰੋਗਰਾਮ ਨਹੀਂ ਹੁੰ ਦਾ ਮਤਲਬ, ਕਿਸੀ ਵੀ ਫੀਲਡ ਇੱਚ ਹੋਵੇ ਨਾ ਬੰਦਾ, ਕੋਈ ਕੰਮ ਲੈ ਗਏ, ਕੁਛ ਵੀ ਲਾ ਲੋੋ। ਵੀ ਫਿਲਡ ਚ ਨਹੀਂ ਹੁੰਦਾ ਕੰਮ।
ਕਰਨ ਦਾ ਮਨ ਨਈ ਕਰਦਾ, ਬਹੁਤ ਗਰਮੀ ਹੁੰਦੀ ਹੈ ਨਾ।
ਗਰਮੀ ਹੂੰਦੀ ਏ। ਤੱਕ ਤਿਆਰ ਹੋਏ ਤਾਂ ਬੰਦੇ ਦਾ ਬੁਰਾ ਹਾਲ ਹੋ ਜਾਂਦਾ ਪਸੀਨੇ ਨਾਲ ਜੀ।
ਹਾਂ, ਹੁਣ ਤੇ ਐ ਵੇ ਐਵੇਂ ਈ ਬੈਠੇ ਰਹੋਗੇ ਨਾ, ਤਾਂ ਵੀ ਪਸੀਨਾ ਆਂਦਾ ਹੈ। ਪੱਥੇ ਦੇ ਥੱਲੇ ਬੈਠੇ ਰੋ, ਤਾਂ ਵੀ ਪਸੀਨਾ।
ਹਾਂ ਉਹ ਤੇ ਹੈ, ਵੈਸੇ ਤੁਸੀਂ ਏ ਸੀ ਲਗਵਾਇਆ ਦਾ ਏ। ਅੱਛਾ ਉਹ ਨਵਾਂ ਲਵਾ ਪੁਰਾਣੇ ਹੀ ਚੱਲਦਾ ਪਿਆ ਤੁਹਾਡਾ
ਨਹੀਂ ਅਸੀਂ ਉਹ ਪੁਰਾਣਾ ਜਿਹੜਾ ਲਵਾਇਆ ਦਾ ਸੀ।
ਅੱਛਾ ਅੱਛਾ
ਹਾਂ ਵਧੀਆ ਬਹੁਤ ਵਧੀਆ, ਸਪਲਿੰਟ ਐਸੀ ਵਧੀਆ ਕੋਲਿੰਗ ਕਰਦੇ ਨੇ, ਵਿੰਡੋ ਦਾ ਹੁੰਦਾ ਥੋੜਾ ਜਾ ਹਾਂ ਵਿ ਨਹੀਂ ਨਹੀਂ ਸਾਡਾ ਸਪਲਿਟ ਹੈਗਾ ਜੀ।
ਠੀਕ ਜਿਹੜਾ ਉਹਦਾ ਉਪਰ ਉਹ ਗਰਮ ਹਵਾ ਉਹਾ ਉੱਪਰ ਲੱਗਦਾ।
ਹਮ ਹਮ ਹਮ ਹਮ ਵਿੰਡੋ ਵਾਲੇ ਚ ਨਾ ਵਿੰਡੋ ਅੰਦਰ ਆਲੀ ਚ ਨਈ ਲੱਗ ਸਕਦਾ ਵਿੰਡੋ ਅਸਤੇ ਸਾਨੂੰ
ਹਾਂ ਬਰ ਕਮਰਾ ਚਾਹੀਦਾ ਕਮਰਾ ਬਾਰੋ-ਬਾਰ ਚਾਇਦਾ, ਉਹ ਗੱਲ ਠੀਕ ਏ। ਫਿਰ ਵੀ ਕਿੰਨੇ ਦਾ ਆਇਆ ਸੀ ਏ ਸੀ?
ਸਾਡਾ ਲਗਭਗ ਸੈਂਤੀ ਕਜ਼ਾਰ ਦਾ ਤੇਜ਼ ਸੀ ਸੀ ਤੇ ਤਿੰਨ ਚਾਰ ਜ਼ਿਆਦਾ ਸਟੈਪਲਾਈਜਰ ਤੇ ਬਾਰਾਂ, ਤੇਰਾਂ ਸੌ ਰੁਪਏ ਉਹ ਲਉਣ ਵਾਲੇ ਲੈ ਗਿਆ ਸੀ ਮਤਲਬ ਬਿਆਲੀ ਇੱਕ ਹਜ਼ਾਰ ਰੁਪਇਆ ਸਾਡਾ ਲੱਗ ਗਿਆ ਸੀ।
ਅੱਛਾ ਅੱਜ ਕੱਲ ਤਾਂ ਬੜੇ ਮਹਿੰਗੇ ਹੋ ਗਏ ਹੋਣੇ ਜਾਂ ਫਿਰ ਸਸਤੇ ਹੋ ਗਏ ਹੋਣੇ ਕਿਉਂਕਿ ਕੁਆਲਟੀ
ਨਹੀਂ ਉਹੀ ਹਾਂ ਉਹੀ ਰੇਟ ਹੈ।
ਕੰਪੀਟੀਸ਼ਨ ਬਹੁਤ ਨਹੀਂ ਕੰਪੀਟੀ ਦਾ ਵੀ ਫਰਕ ਪੈਂਦਾ
ਹਾਂ ਹੁਣ ਤੇ ਕੰਪਨੀਆਂ ਵੀ ਬਹੁਤ ਆ ਗਈਆਂ
ਹਾਂਜੀ ਹਾਂਜੀ
ਪਰ ਸਭ ਤੋਂ ਬੈਸਟ ਕੰਪਨੀ ਆ ਮਿਟਸਬੇਸ਼ੀ
ਕਿਹੜੀ?
ਮਿਟਸੂ ਬਸ਼ੀ
ਅ ਨਾਂ ਸੁਣਿਆ ਹੋਇਆ ਯ ਐਡਮਿਟ
ਮਿੰਨ ਸੌ ਬੀਸ ਦੀ ਕਾਰਾਂ ਵੀ ਆਉਂਦੀਆਂ ਨਾ ਮਿੰਠ ਸੌ ਬ ਦੀ ਉਹ ਕਾਰ ਹੈਗੇ ਪਜੈਰੋ
ਆਹੋ ਆਹੋ ਆਹੋ ਠੀਕ ਹੈ ਠੀਕ ਹੈ ਠੀਕ ਹੈ ਇਹ ਫੋਰਨ ਵਿਚ ਵੀ ਬੜੀਆਂ ਆਉਂਦੀਆਂ ਕਾਰਾਂ,
ਹਾਂ ਫੋਰਨ ਕੰਪਨੀ ਹੈ ਨਾ ਮਠ ਸੌ ਵੀਸ ਬਹੁਤ ਵਧੀਆ ਸੜਾ ਐਲਚ ਦਾ ਜੀ
ਅੱਛਾ ਐਲਜੀ ਦਾ ਤੇ ਕੋਈ ਮੀਟਰ ਬਿਲ ਪਦਾ ਤੇ ਨਹੀਂੀ ਮਤਲਬ ਖਿਰਦਾ ਬਿਜਲੀ ਬਿਜਲੀ ਜ਼ਿਆਦਾ ਤੇ ਨਹੀਂੀ ਖਿੱਚਦਾ
ਨਹੀਂ ਉਹ ਬਸ ਦੋ ਤਿੰਨ ਹਫ਼ਤੇ ਦੋ ਤਿੰਨ ਮਹੀਨੇ ਹੀ ਹੁੰਦੇ ਨੇ ਅ ਸੀ ਦਾ ਟਮ ਬਸ ਹੁਣ
ਹਾਂ ਉਹ ਤਾਂ ਗੱਲ ਠੀਕ, ਕਈ ਕਈ ਨਾ ਏ ਸੀ ਐਸੇ ਹੁੰਦੇ ਨੇ ਥੋੜ੍ਹਾ ਜਿਹਾ ਵੀ ਚਲਾਓ ਅਤੇ ਜ਼ਿਆਦਾ ਬਿੱਲ ਆ ਜਾਂਦਾ।
ਨਹੀਂ ਏਸੀ ਦਾ ਇੱਕ ਸਿਸਟਮ ਹੁੰਦਾ ਏਸੀ ਨੂੰ ਤੁਸੀਂ ਬਾਰ ਵਾਰ ਮਤਲਬ ਜਿਵੇਂ ਕਿ ਚਲਾਇਆ ਇੱਕ ਘੰਟਾ ਚਲਾ ਤਾ ਨਾਲੇ ਬੰਦ ਕਰਤਾ। ਉਹ ਸਿਸਟਮ ਵਿੱਚ ਫਿਰ ਜ਼ਿਆਦਾ ਬਿਜਲੀ ਪੀਂਦਾ ਹੈ
ਆਟੋ ਏ ਸੀ ਵੀ ਆਉਣ ਲੱਗ ਗਏ ਨਾ ਅੱਜ ਕੱਲ੍ਹ
ਹਮ ਏਸੀ ਹੈ ਏਸੀ ਨੂੰ ਚਲਾਓ ਤਿੰਨ ਚਾਰ ਘੰਟੇ ਆਰਾਮ ਨਾਲ ਠੰਡਕ ਲਓ। ਇੱਕ ਡੇਢ ਘੰਟਾ ਉਸ ਤੋਂ ਬਾਅਦ ਫਿਰ ਠੰਡਕ ਰਹਿੰਦੀਏ ਆਰਾਮ ਨਾਲ ਤੁਹਾਡੀ ਦਿਹਾੜੀ ਨਿਕਲ ਜਾਏਗੀ ਬਾਰ ਬਾਰ ਚਾਲੂ ਬੰਦ ਕਰੋਗੇ ਨਾ ਉਹ ਉਹ ਪਰ ਸ਼ੁਰੂ ਸ਼ੁਰੂ ਜ਼ਿਆਦਾ ਬਿਜਲੀ ਚ
ਨਹੀਂ ਬੰਡਾ ਅੰਦਰ ਬੁਹਾਲ ਹੁੰਦਾ ਨਾ ਤਾਂ ਵੀ ਦਿੱਕਤ ਹੁੰਦੀ
ਤੇ ਜਿਆਦਾ ਬੰਦੇ ਵੀ ਆਉਣ ਇੱਕੋ ਦਮ ਅੰਦਰ ਆ ਜਾਣ ਬੰਦੇ ਤਾਂ ਵੀ ਹੁੰਦਾ।
ਹਾਂ ਫੇਿਰ ਕੂਲਿੰਗ ਕੱਟ ਜਾਂਦੀ ਹੈ ਇਨਸ ਛੱਡ ਨੇ ਉਹ ਸਾਹ ਲੈਣਾ
ਤੁਆਡਾ ਤੁਆਡੇ ਲੱਗੇਆ ਏ ਏਸੀ।
ਨਾ
ਨਹੀਂ ਲਗਾਇਆ, ਤੁਸੀਂ?
ਅਸੀਂ ਉੱਪਰ ਬਣਾਇਆ ਮਕਾਨ ਉੱਪਰ ਵੇਖਣ
ਅੱਛਾ।
ਹਾਂ ਉੱਪਰ ਦੇਖਾਂਗੇ ਅਸੀਂ ਲੋਵਾਂ ਨੂੰ
ਹਮ ਹ ਥੱਲੇ ਤੇ ਇੰਨੀ ਲੋੜ ਨਹੀਂੀ ਹੋਏਗੀ ਉਹਨੇ ਕਿਉਂਕਿ ਥੱਲੇ ਠੰਡਕ ਹੋ ਜਾਂਦੀ ਹੈ ਹੂੰ ਸੈਡਾਂ ਤੇ ਹਾਂਜੀ ਹਾਂ-ਹਾਂ।
ਪੜ੍ਹਾਈ।
ਹਾਂਜੀ, ਹਾਂਜੀ ਹਾਂ, ਹੁਣ ਦੇਖਦੇ ਹਾਂ, ਕੀ ਕਰਨਾ ਹੈ?
ਅੱਛਾ ਚਲੋ ਵਧ ਕੋਲੇਜ ਤੇ ਪੜ੍ਹਾਈ ਦਾ ਜ਼ਿਆਦਾ ਉਹ ਨਹੀਂ ਹੁੰਦਾ।
ਹਾਂ ਕੋਲੇਜ ਤੇ ਓ ਬਸ ਫੁਕਰਾ ਬੰਨਤੀ ਜਾਂਦੀ ਏ ਜਾਦੋ ਉੱਤੇ। ਹੂੰ, ਹੂੰ।
ਅੱਜ ਕੱਲ ਪੜ੍ਹਾਈਆਂ ਨੀ ਪੜਾਈ ਕਰ
ਆਵਾਜ਼ ਤੁਹਾਡੀ ਕੱਟ ਰਹੀ ਹੈ, ਜੀ।
ਮੈਂ ਕਿਆ, ਪੜ੍ਹਾਈ ਕਰਲੋ। ਕੁੱਝ ਮਿਲਦਾ ਤੇ ਹੈ ਨੀ, ਪੜਾਈ ਕਰ।
ਅੱਜ ਕੱਲ੍ਹ, ਅੱਜ ਕੱਲ੍ਹ ਸਭ ਤੋਂ ਵਧੀਆ ਕੰਮ ਇਹ ਹੈਗਾ ਕਿ ਕੋਈ ਮਤਲਬ ਕੋਰਸ ਕਰ ਲਉ ਜਾਂ ਕੋਈ ਸਕਿਲ ਸਿਖ ਲਓ।
ਬਸ।
ਉਹ ਵਧੀਆ ਚੀਜ਼ ਏ, ਐਵੇਂ ਤਿੰਨ ਸਾਲ ਕੋਲੇਜ ਚ ਪੜ੍ਹਾਈ ਨਾਲ, ਖ਼ਰਾਬ ਕਰੋ। ਉਸ ਤੋਂ ਬਾਅਦ ਵੀ ਤੁਹਾਨੂੰ ਸਕਿੱਲ ਸਿੱਖਣੀ ਪਏਗੀ। ਹਾਂ।
ਉਹ ਤੇ ਗੱਲ ਠੀਕ ਹੈ।
ਤਾਂ ਜਾ ਕੇ ਤੁਹਾਨੂੰ ਫੇਰ, ਨੌਕਰੀ ਨੂੰ ਵੇਲੇ
ਕੋਲਜ, ਕੋਲਜ ਹੋ ਗੇ ਨੇ ਅਮੀਰ ਘਰਾਂ ਵਸਤੇ ਟਾਈਮ ਪਾਸ ਕਰਨ ਵਾਸਤੇ।
ਹਾਂ, ਇੱਕ ਡਿਗਰੀ ਵੀ ਹੋ ਜਾਂਦੀ ਹੈ, ਗ੍ਰੈਜੂਏਟ ਏ ਬੰਦਾ ਬਸ।
ਹਾਂ, ਉਹ ਤੇ ਹੈ ਫਿਲਹਾਲ, ਕੋਈ ਫਾਇਦਾ ਨੀ ਪੜ੍ਹਾਈ ਕਰਕੇ ਨਾ। ਥੋੜ੍ਹਾ, ਅਜ ਕੱਲ।
ਹਾਂਜੀ, ਹਾਂਜੀ ਹੋਰ ਸੁਣਾਓ ਤੁਸੀਂ?
ਬਸ, ਸਕਿਲ ਸਿੱਖੋ ਬੰਦਾ ਠੀਕ ਰੇਂਦਾ।
ਹਾਂ। ਹੋਰ, ਰੋਟੀ ਖਾ ਰਹੇ ਹੋ?
ਹਾਂ, ਰੋਟੀ ਖਾ ਰੇ।
ਬਸ, ਕੋਈ ਨੀ ਖਾਓ ਤੁਸੀਂ।
ਹੋਰ, ਤੁਸੀਂ ਖਾ ਲੈਤੀ ਰੋਟੀ ਵੈਸੇ।
ਤੁਸੀਂ ਬੜੀ ਲੇਟ ਖਾ ਰਹੇ ਹੋ, ਜੀ।
ਬਸ ਲੇਟ ਤਾਂ ਨੀ ਹੋ ਗਏ ਫਿਲਹਾਲ ਇਸੀਂ ਟਾਈਮ ਹੀ ਖਾਂਦੇ ਆਂ।
ਇਹ ਨਾਸਤਾ ਹੈ ਜਾਂ ਦੁਪਹਿਰ ਦੀ ਹਾਂਜੀ।
ਦੁਪਹਿਰ ਦੀ। ਹਾਂ, ਹਹ ਤੁਸੀਂ ਲੇਟ ਖਾਂਦੇ ਦੁਪਹਿਰ।
ਅਸੀਂ, ਦੋ ਢਾਈ ਕ ਵਜੇ ਨਾਲ ਖਾ ਲੈਨੇ ਹਾਂ।
ਅੱਛਾ, ਤੇ ਰਾਤੀ।
ਰਾਤੀ ਵੀ ਅਸੀਂ, ਸਾਢੇ ਸੱਤ ਅੱਠ ਵਜੇ ਤੱਕ, ਗੁਰਦੁਆਰੇ ਜਾਂਦੇ ਹਾਂ ਨਾ। ਗੁਰਦੁਆਰੇਓ ਆ ਕੇ ਖਾ ਲੈਂਦੇ ਹਾਂ।
ਠੀਕ, ਠੀਕ, ਠੀਕ, ਠੀਕ ਚਲੋ।
ਹੋਰ ਸੁਣਾਓ। ਅਸੀਂ ਕਰਨੇ ਹਾਂ ਜੀ, ਅਹ ਸੱਤ ਤੋਂ ਅੱਠ। ਹਾਂਜੀ, ਹਾਂਜੀ ਤੁਅਡਾ ਵੀ ਆਈਏ?
ਲੇਕਿਨ ਹਾਂ, ਲੇਕਿਨ ਦਰਬਾਰ ਸਾਹਿਬ ਤਾਂ ਬੜੀ ਲੇਟ ਆਉਂਦੀ ਹੈ ਡਿਊਟੀ।
ਹੁ, ਹੁ ਦਰਬਾਰ ਸਾਹਿਬ ਤਾਂ ਸਵੇਰੇ ਵੀ ਸਵੇਰੇ ਵੀ ਬਹੁਤ ਜਲਦੀ ਕਰਦੇ ਨੇ ਨਾ। ਆਹ ਸਨੀਵਾਰ, ਸੂਰਜ ਦੀ ਕਿਰਨ
ਹਾਂ- ਹਾਂ।
ਸੂਰਜ ਦੀ ਕਿਰਨ ਆਉਣ ਤੋਂ ਪਹਿਲੇ ਹੀ ਭੋਗ ਪਾ ਦਿੰਦੇ ਨੇ।
ਮੌਸਮ ਦੇ ਹਿਸਾਬ ਨਾਲ ਚੱਲਦੇ ਨਾ।
ਹਾਂ, ਓਥੇ ਦੁੱ ਦੋ- ਦੋ ਮਿੰਟ ਦਾ ਵੀ ਫ਼ਰਕ ਪੈ ਜਾਂਦਾ, ਮਤਲਬ ਦੋ ਮਿੰਟ ਰਾਗੀ ਨੇ ਅਗਰ ਜਲਦੀ ਭੋਗ ਪਾਤਾ ਤੇ ਉਹਨੂੰ ਬੋਲਦੇ ਨੇ ਫਿਰ ਉਹ ਫਿਰ ਦੁਬਾਰਾ ਸ਼ਬਦ ਸ਼ੁਰੂ ਹੋਦਾ ਹੈ। ਸੱਚ ਹਾਂ ਸਾਡੇ ਹੱਥ ਰੱਖੀਏ ਦੋ ਪੰਜ ਮਿੰਟ ਕੋਈ ਨੀ ਦੇਖਦੇ।
ਤਾਂ, ਓ ਗੇਆ, ਹੋਰ?
ਪਰ ਗਏ ਹੋ ਅੰਮ੍ਰਿਤਸਰ ਗਏ ਹੋ ਕਦੀ?
ਹਾਂ, ਏਕ-ਦੋ ਵਾਰੀ ਗੇਆਂ, ਜਾਦਾ ਨੀ।
ਹੂੰ, ਉੱਧਰ ਤੇ ਭੀੜ ਬਹੁਤ ਹੁੰਦੀ ਹੈ ਲਾਈ ਤੋਂ ਮੱਥਾ ਟੇਕ ਟੇਕਣ ਆਸਤੇ। ਹੂੰ ਕਿੰਨੀ ਦੇਰ ਲੱਗ ਜਾਂਦੀ ਮੱਥਾ ਟੇਕਣ ਵਿੱਚ?
ਸਾਨੂੰ ਪੰਜ ਘੰਟੇ ਲੱਗ ਕੇ ਸੀਗੇ।
ਹਾਂਜੀ?
ਪੰਜ ਘੰਟੇ
ਅੱਛਾ ਜੀ।
ਹਾਂਜੀ ਜਿਆਦਾ ਟਾਈਮ ਲੱਗ ਗਿਆ ਸੀ।
ਅਸੀਂ ਵੀ ਗਏ ਸੀ ਥੋੜੇ ਜਿਹੇ ਪਹਿਲੇ ਤੇ ਅਸੀਂ ਸਵੇਰੇ ਲੱਗੇ ਸੀ ਸਾਡੇ ਛੇ ਵਜੇ ਲਾਈਨ ਚ ਲੱਗੇ ਸੀ, ਤੇ ਅਸੀਂ ਸਾ, ਸਾਢੇ ਗਿਆਰਾਂ ਵਜੇ ਬਾਹਰ ਆਏ ਸੀ।
ਅੱਛਾ, ਜਦੋਂ ਤੁਸੀਂ ਜਾਓਗੇ ਤੇ ਫਿਰ ਤੁਸੀਂ ਟ੍ਰੇਨ ਤੇ ਜਾਓਗੇ ਜਾਂ ਆਪਣੀ ਮਤਲਬ ਗੱਡੀ-ਗੁੱਡੀ ਕਰਕੇ ਜਾਓਗੇ ਫਿਰ ਜੇ ਕਦੀ ਪਲੈਨ ਬਣੇ ਤੁਹਾਡਾ?
ਅਸੀਂ ਹਜੇ ਤੇ ਦੇਖਦੇ ਹਾਂ ਹਜੇ ਤੇ ਉਹਦੇ ਤੇ ਜਾਵਾਂਗੇ ਟ੍ਰੇਨ ਤੇ। ਕਿਉਂਕਿ ਹਜੇ ਡਰਾਈਵਿੰਗ ਦਾ ਹਜੇ ਇੰਨਾ ਇੰਨਾ ਐਕਸਪੀਰੀਅੰਸ ਵੀ ਨੀ ਹੈ ਨਾ ਤੇ ਹੂੰ।
ਠੀਕ ਹੈ।
ਹੂੰ ਦੇਖਦੇ ਫਿਰ ਅੱਗੇ ਸਾਲ ਦੋ ਸਾਲ ਬਾਅਦ ਦੇਖਾਂਗੇ ਗੱਡੀ ਤੇ ਹੀ ਜਾਵਾਂਗੇ ਆਪਣੀ। ਕਿੰਨੇ ਕਿਲੋਮੀਟਰ ਆ ਇੱਥੋਂ?
ਇੱਥੋਂ ਹੈਗਾ ਵੇ ਸਾਢੇ ਤਿੰਨ ਸੌ ਕਿਲੋਮੀਟਰ।
ਅੱਛਾ, ਚਲੋ ਭਾਈ ਸਹਿਬ ਠੀਕ ਹੈ। ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।